ਹਿਲੋ
ਹਲੋ
ਹਾਂਜੀ ਦੀ ਸ਼ਸ਼ਰੀਕਾਲ।
ਸਾਸਰੀਕਾਲ।
ਹਾਂ
ਕਈ ਵਾਰੀ ਓ ਨਾ ਫੋਨ ਕਈ ਵਾਰੀ ਨਾ ਲਾਈਨ ਫੇਰ ਬਿਜੀ ਹੁੰਦੀ ਏ ਤਾਂ ਕਰਕੇ ਫੇਰ ਪ੍ਰੋਬਲਮ ਆ ਜਾਂਦੀ ਨੈੱਟਵਰਕ ਦੀ ਏ।
ਹਾਂਜੀ, ਮੈ ਕਿਆ ਨੈਟ ਦੀ ਪ੍ਰੋਬਲਮ ਆ ਰਈ ਏ।
ਹਮ
ਤਾਡੇ ਵੀ ਏਦਾਂ ਹੁੰਦਾ ਵਾ?
ਐਂ ਈ ਹੋ ਰਿਆ ਪਤਾ ਨੀ ਕਿਉਂ?
ਕਿਤੇ ਹੋਰ ਵੀ ਕਾੱਲ ਕੀਤੀ ਏ ਓਥੇ ਵੀ ਏਦਾਂ ਹੋ ਰਿਆ ਸੀ?
ਕਈ ਵਾਰੀ ਹੋ ਜਾਂਦੀ ਏ।
ਅੱਛਾ, ਅੱਛਾ ਠੀਕ ਆ, ਠੀਕ ਆ ਮੈਂ ਕਿਆ ਪਤਾ ਨੀ ਮੇਰੇ ਇਸ਼ੂ ਹੋ ਰਿਆ ਵਾ।
ਐ ਕਈ ਵਾਰੀ ਆਵਾਜ਼ ਜੇ ਕਈ ਵਾਰੀ ਬੰਦ ਵੀ ਹੋ ਜਾਂਦੀ ਏ ਨਾ ਤੇ ਫੋਨ ਕੱਟੋ ਨਾ ਮਤਲਬ ਵੀ ਥੋੜ੍ਹੀ ਵੇਟ ਕਰ ਲੋ ਇੱਕ ਅੱਧਾ ਮਿੰਟ ਫਿਰ ਆਪਣੇ ਆਪ ਆਵਾਜ਼ ਫੇਰ ਆ ਜਾਂਦੀ ਐ।
ਨਈ ਮੇਰੇ ਤਾਂ ਮਤਲ ਪਿਕ ਈ ਨੀ ਹੋ ਰਿਆ ਸੀਗਾ। ਕੱਲਾ ਜੁਆਇਨਿੰਗ ਜੁਆਇਨਿੰਗ ਆ ਰਿਹਾ ਸੀਗਾ ਵੀ ਜੁਆਇਨ। ਜਾਂ ਪਰ ਪਰਪੇਅਰਿੰਗ ਕਾੱਲ ਕੁਛ ਏਦਾਂ ਆ ਰਿਆ ਸੀ।
ਹੁੰ, ਹੁੰ ਆਹੋ ਮੈਂ ਤਿੰਨ ਚਾਰ ਵਾਰੀ ਕੀਤਾ ਏਹ।
ਅੱਛਾ, ਅੱਛਾ ਔਰ ਬੇਟਾ ਕੀ ਕਰਦਾ?
ਔ ਇੱਕ ਟਿਊਸ਼ਨ 'ਤੇ ਗਿਆ ਏ
ਅੱਛਾ।
ਹਾਂ ਹੁਣ ਆਇਆ ਤੇ ਡੇਢ ਵਜੇ ਜਾ ਕੇ ਅੱਜ ਡੇਢ ਵਜੇ ਛੁੱਟੀ ਹੁੰਦੀ ਨਾ ਸਕੂਲ ਦੀ। ਫਿਰ ਡੇਢ, ਡੇਢ ਵਜੇ ਫਿਰ ਦੋ ਵਜੇ ਦੀ ਟਿਊਸ਼ਨ ਹੁੰਦੀ ਐ।
ਅੱਛਾ ਅੱਛਾ
ਹਾਂ
ਚਲੋ ਭਾਈ
ਹੋਰ ਖਾਣਾ ਖੁਣਾ ਹੋ ਗਿਆ?
ਹਾਂਜੀ, ਖਾਣਾ ਹੋ ਗਿਆ।
ਹੁੰ
ਤੇ ਓ ਮੈਂ ਓ ਛੋਟੀਆਂ ਛੋਟੀਆਂ ਇਹ ਬਣਵਾਈਆਂ ਸੀ ਵਾਲੀਆਂ ਜੀ ਘਰ ਪਾਣ ਨੂੰ ਲੋਕ ਵਾਲੀਆਂ।
ਅੱਛਾ
ਛੋਟ, ਛੋਟੀਆਂ ਕਿਉਂਕਿ ਜ਼ਿਆਦਾ ਪੈਂਦਾ ਈ ਨਈ ਜੋ ਵੱਡੇ, ਵੱਡੇ ਕੰਨਾਂ ਦੇ ਵਿੱਚ ਜਾਂ ਦੂਜੇ ਟੋਪ ਟੌਪਸ
ਹੁੰ ਹੁੰ
ਓਦੀ ਪੇਮੈਂਟ ਰੈਂਦੀ ਸੀ ਥੋੜ੍ਹੀ ਜਿ ਦੇਣ ਆਲੀ ਮੈਂ ਫੇਰ ਓ ਦੇਖੇ ਆਈ ਪੈਲਾਂ ਤਾਂ।
ਅੱਛਾ
ਹੁੰ
ਭਾਜੀ, ਫੇਰ ਸਵੇਰੇ ਜਾਨੇ, ਸ਼ਾਮ ਨੂੰ ਹੁੰਦਾ।
ਹਾਂਜੀ, ਅ ਅੱਜ ਖਾਣਾ, ਤਾਨੂੰ ਦੱਸਿਆ ਸੀਗਾ, ਸਾਡਾ ਖਾਣਾ ਲੇਟ ਹੋ ਗਿਆ ਸੀ। ਮੋਰਨਿੰਗ ਪੈਕ ਨੀ ਕੀਤਾ। ਫੇਰ ਹੁਣ ਖਾਣ ਆਏ ਸੀ, ਚਲੇ ਗਏ।
ਤੇ ਬਾਰ੍ਹਾਂ ਵਜੇ ਮੈਂ ਚਾਵਲ-ਚੁਵਲ ਬਣਾਏ, ਦਈ ਦੁਈ ਬਣਾਇਆ। ਏਨਾਂ ਵਾਸਤੇ, ਬੱਚਿਆਂ ਵਾਸਤੇ, ਵੱਡਾ ਮੂੰ ਮੁੰਡਾ ਕੈਂਹਦਾ, ਮੂੰ ਮੇਰਾ ਪਤਾ ਨੀਂ, ਵਿਚ ਛਾਲਾ ਕੋਈ ਹੋਇਆ। ਅਨਾਨੂੰ ਮਿਰਚਾਂ ਲੱਗਦਿਆਂ ਨੇ, ਮੈਂ ਰਾਤੀ ਗੋਭੀ ਦੀ ਸਬਜ਼ੀ ਬਣਾਈ। ਔ ਮੈਂ ਫੇਰ ਰਾਤੀ ਫਰਿੱਜ ਚ ਰੱਖ ਦਿੱਤੀ, ਏ ਕੈਂਹਦੇ ਨੇ ਬੀ ਸਵੇਰੇ-ਸਵੇਰੇ ਬਣਨੀ ਨੀ। ਚਲੋ, ਵੀ ਸਾਨੂੰ ਸਬਜ਼ੀ ਨਾਲ ਦੇ ਦੇਔ।
ਅੱਛਾ।
ਫੇਰ ਔਥੇ ਗਏ, ਏ ਬਾਹਰ ਦਾ ਖਾਣਾ ਖਾ ਕੇ ਕੁਛ ਘੱਟ ਹੀ ਖੁਸ਼ ਨੇ, ਕਦੀ ਮਜ਼ਬੂਰੀ 'ਚ ਖਾਣਾ
ਕਟਿੰਗ ਕਰਕੇ ਰੱਖ ਲੀ ਹੋਗੀ ਨਾ, ਸਬਜ਼ੀ-ਸੁਬਜ਼ੀ ਕੱਟ ਕਰਕੇ
ਨਈ-ਨਈ ਬਣਾ ਕੇ ਨਾ, ਬਣਾ ਲੀ ਸੀ, ਰਾਤੀ ਮੈਂ ਗੋਭੀ ਦੀ ਸਬਜ਼ੀ। ਜੀ ਜੀ ਸਵੇਰੇ ਈ, ਔਨਾਂ ਨੇ
ਅੱਛਾ, ਤੇ ਔ ਖਰਾਬ-ਖਰੂਬ ਨੀ ਹੋਣੀ ਸੀਗੀ।
ਨਈ-ਨਈ, ਔਨਾਂ ਨੇ ਸਵੇਰੇ ਈ ਨਾਸ਼ਤਾ ਕਰ ਲਿਆ ਹੋਣਾ ਨਾ, ਸੱਤ ਵਜੇ।
ਅੱਛਾ-ਅੱਛਾ, ਠੀਕ।
ਔਰ, ਚੰਡੀਗੜ੍ਹ ਗਏ ਸੀ ਨਾ।
ਹੁੰ, ਫੇਰੇ ਹੁਣ ਅੱਜ, ਆ ਜਾਣਗੇ ਰਾਤ ਨੂੰ।
ਹੁਣ ਕਰਾਂਗੀ ਫੋਨ ਪੁੱਛਣੀ ਆ, ਕੀ ਬਣਿਆ ਕਈ-ਕਈ ਵਾਰੀ ਤੇ ਕਿਮੋ ਹੋ ਜਾਂਦੀ, ਕਈ ਵਾਰੀ ਫੇਰ ਨਈ ਹੁੰਦੀ, ਤੇ ਫੇਰ ਰਾਤ ਵੀ ਰੈਣਾ ਪੈਂਦਾ।
ਹੁੰ, ਪੇਸ਼ੈਂਟ ਬੋਤ ਹੋਯੇ ਹੋਏ ਨੇ, ਐਸ ਪ੍ਰੋਬਲਮ ਦੇ।
ਕਈਆਂ ਤੇ ਕਈਆਂ ਨੂੰ ਤੇ ਬੈ ਕੇ ਹੀ ਲਵਾਉਣ ਦੇ ਹੁੰਦੇ ਨੇ। ਕੋਈ ਕੁਰਸੀ 'ਤੇ ਬੈਠਾ ਕੋਈ ਬੈੱਡ 'ਤੇ ਬੈਠ ਬੈਠਾ ਐ, ਕੋਈ ਸੁੱਤਾ ਐ।
ਮੇਰੀ ਸਿਸਟਰ ਦੀਦੀ ਠੀਕ-ਠਾਕ, ਪਰਫੈਕਟ ਤੇ ਔਨੂੰ ਬੁਖਾਰ ਵੀ ਨੀ ਸੀ ਚੜ੍ਹਦਾ ਹੁੰਦਾ, ਕਿਤੇ ਬੁਖਾਰ ਵੀ ਨੀ ਹੋਇਆ ਸੀ। ਹੁੰ, ਤੇ ਔ ਮੇ ਮੇਰੀ ਤਾਂ, ਏਹੀ ਪ੍ਰੋਬਲਮ ਹੋ ਗੀ ਸੀ, ਔਨੂੰ।
ਅੱਛਾ-ਅੱਛਾ।
ਦੇਖ ਲੋ। ਅ, ਮੇਰੀ ਹਾਈਟ ਛੋ, ਮੇਰੇ ਨਾਲ ਛੋਟੀ ਸੀ, ਤੇ ਬਟ ਮੇਰੀ ਹਾਈਟ ਛੋਟੀ ਆ। ਸਾਰੇਆਂ ਨਾਲੋਂ, ਸਿਸਟਰਾਂ ਨਾਲੋਂ। ਤੇ ਮੇਰੀ ਸਿਸਟਰ ਦੀ ਹਾਈਟ ਲੰਮੀ ਸੀ, ਆਹ ਵੀ ਲੰਮੀ ਆ, ਮੇਰੀ ਸਿਸਟਰ। ਏ ਪੰਜ-ਛੇ ਦੇ ਕਰੀਬ ਹੋਣੀ। ਪੰਜ-ਪੰਜ, ਛੇ ਕੁੱਛ ਏਦਾਂ ਹੋਣੀ ਆ। ਔ ਥੋੜ੍ਹੀ ਜਿਹੀ। ਏਦੀ ਜੇ, ਏ ਤਾਂ ਛੋਟੀ-ਛੋਟੀ ਸੀ ਮੈਂ, ਮੇਰੀ ਹਾਈਟ ਛੋਟੀ ਐ ਸਾਰਿਆਂ ਨਾਲੋਂ। ਤੁਸੀਂ ਮੰਨਣਾ ਨੀ, ਔ ਕੁੜੀ ਨੂੰ ਕਿਤੇ ਬੁਖਾਰ ਵੀ ਨੀ ਸੀ ਚੜਿਆ। ਔਨੇ ਦਵਾਈ ਖਾਧੀ ਨੀ ਸੀ ਕੀਤੇ, ਬੀ ਕੈਂਹਦੇ ਨੇ ਦਵਾਈਆਂ ਖਾਣ ਵਾਲੇ ਬੰਦੇ ਜਦੇ ਔ ਹੁੰਦਾ, ਏ ਹੁੰਦਾ ਜਾਂ ਫੀਵਰ ਹੁੰਦਾ ਵਾ ਹੈਨਾ। ਸਿਰਫ ਔਨੂੰ ਇੱਕ ਮੰਥ ਫੀਵਰ ਹੋਇਆ। ਫੀਵਰ ਤੋਂ ਔਨਾਂ ਨਾ ਬੀ ਜੇੜਾ ਖੂਨ ਆ, ਔ ਘਟਣ ਲੱਗ ਗਿਆ। ਕੈਂਹਦੇ ਚਾਰ ਗ੍ਰਾਮ, ਤੇ ਫੇਰ ਏੱਥੇ ਆ ਗੀ, ਚਾਰ ਗ੍ਰਾਮ ਤੋਂ ਅਸੀਂ ਇੱਥੇ ਬ ਬੋਟਲਸ ਵਗੈਰਾ ਚੜ੍ਹਾਈਆਂ, ਚਲੋ, ਸਾਰਿਆਂ ਨੇ ਬਲੱਡ ਦਿੱਤਾ। ਹੁੰਦਾ ਈ ਐ ਸਾਰਿਆਂ ਨੂੰ, ਵੀ ਚਲੋ ਸਾਡਾ ਆਪਦਾ ਖੂਨ ਆ, ਅਸੀਂ ਦਵਾਂਗੇ। ਦਿੱਤਾ, ਅਥੇ ਨੌ ਗ੍ਰਾਮ ਕਰਤਾ ਖੂਨ, ਕੈੰਹਦੀ ਹੁਣ ਮੈਂ ਜਾਂਨੀ ਆਂ ਆਪਦੇ ਘਰੇ। ਤੇ ਚਲੀ ਗਈ, ਤੇ ਔ ਚਾਰ ਹਫ਼ਤੇ ਕੇ ਬਾੱਦ ਫਿਰ ਕ ਕੈੰਹਦੇ, ਚੈੱਕਅਪ ਕਰਵਾਇਆ ਵਾ, ਛੇ ਗ੍ਰਾਮ ਰੈ ਗਿਆ। ਅਸੀ ਕਿਆ ਨੌ ਗ੍ਰਾਮ ਤੋਂ ਛੇ ਕਿਵੇ ਰੈ ਗਿਆ। ਤੇ ਕੈਂਹਦੇ ਚਲੋ, ਔ ਕੈਂਹਦੇ ਦੁਵਾਰਾ ਚੈੱਕ ਕਰਾਂਗੇ, ਦਵਾਈ ਸ਼ੁਰੂ ਹੋਣ ਲੱਗੀ ਐ। ਮੇਰੀ ਔ ਥੋੜੀ ਪੇਂਡੂ ਜਿ ਸੀ। ਪੇਂਡੂ ਟੈਈਪ ਬਣ ਗੀ ਸੀ, ਉਨਾਂ ਨੇ ਉਨਾਂ ਦੇ ਵਿੱਚ ਰੈ ਕੇ ਕੈਂਹਦੀ, ਔ ਕੈਂਹਦੇ ਵੀ ਪਹਿਲਾਂ ਦਵਾਈ ਸ਼ੁਰੂ ਕਰ ਦਿੰਨੇ ਤਾਂ ਕੱਧੀ, ਸ਼ੈਯਦ ਕਮਜ਼ੋਰੀ ਅੰਦਰ ਕੋਈ, ਹੌਲੀ-ਹੌਲੀ ਇਸ ਚੀਜ਼ ਦੀ ਨੌਲੇਜ ਵੀ ਹੈਗੀ ਸੀ। ਵੀ ਬਲੱਡ ਕਿਉਂ ਘਟੀ ਜਾਂਦਾ ਸਾਨੂੰ ਵੀ ਮੈ ਨਰਸਿੰਗ ਕੀਤੀ ਆ ਪਰ ਇਸ ਚੀਜ਼ ਵੱਲ ਕਿਤੇ ਗੌਰ ਹੀ ਨਹੀ ਕੀਤੀ ਸੀਗੀ ਇਹ ਸੋਚਿਆ ਨਹੀਂ ਸੀ ਕਦੀ ਭੈਣ-ਭਰਾ ਨੂੰ ਵੀ ਪ੍ਰੋਬਲਮ ਹੋਜੂਗੀ।
ਹਾਂ।
ਤੋ ਬਸ ਜਦੋਂ ਉਹਦੋ ਪਤਾ ਲੱਗਿਆ, ਉਹ ਹਜੇ ਇਹ ਵੀ ਗੱਲ ਕੁਛ ਨੀ ਪਤਾ ਸੀ ਫਿਰ ਉਹਦੇ ਹੋਣ ਤੋ ਇੱਕ ਹਫ਼ਤਾ ਪਹਿਲਾਂ ਪਤਾ ਲੱਗਦੀ ਸੀ ਸਾਰੀ ਗੱਲ।
ਮਤਲਬ ਕਿ ਪਹਿਲਾਂ ਕਦੀ ਚੈੱਕ ਹੀ ਨਹੀਂ ਕਰਵਾਇਆ।
ਚੈੱਕ ਕੇ ਲਾ ਪਤਾ ਹੀ ਨਹੀਂ ਲੱਗਾ ਗਾ ਉਹ ਜਦੋਂ ਇੱਕ ਹਫ਼ਤਾ ਪਹਿਲਾਂ ਮੈਂ ਵੀ ਬਹੁਤ ਬਿਮਾਰ ਤੇ ਉਹ ਵੀ ਬਹੁਤ ਬਿਮਾਰ ਇੱਧਰੋਂ ਮੈਂ ਕੀ ਕੀਤਾ ਵੀ ਮੈਂ ਮੈਂ ਜਾਣਾ ਮੇਰੀ ਸਿਸਟਰ ਮੇਰੀ ਤਾਂ ਭੈਣ ਬਿਮਾਰ ਆ ਮੈਨੂੰ ਲੈ ਕੇ ਜਾਓ ਉੱਥੋਂ ਉਹ ਕੀ ਕੀਤਾ ਤਾਵੀ ਪੀਜੀ ਆਈ ਵਾਲਿਆਂ ਨੇ ਨਾ ਉਹਨੂੰ ਉਹਨੂੰ ਮੋੜ ਵਾਪਸ ਚਲੇ ਗਈ ਉਹਨੇ ਬਾਏ ਕੀਤੀਂ ਕੀਤੀ ਮੈਨੂੰ ਵੀਡੀਓ ਕਾਲ। ਸਿਸਟਰ ਮੇਰੇ ਨਾਲ ਰੋਣ ਲੱਗ ਗਈ ਮੈਂ ਕਿਹਾ ਰਿਤੀ ਇਹ ਨੀ ਕਰੀਦਾ ਹੁੰਦਾ ਪੁੱਤ। ਨੀਤੂ ਉਹਨੂੰ ਨੀਤੂ ਕਹਿੰਦੇ ਸੀ ਤੇ ਨੀਚਾ ਕਹਿੰਦੀ ਸੀ ਮੈਂ ਉਹਨੂੰ ਤੇ ਮੈਂ ਬਾਈ ਨੀ ਕਰਦਾ ਹੁੰਦਾ ਹੈਗਾ ਮੇਰੀ ਚੁੰਨੀ ਕੋਟਨ ਦੀ ਮੇ ਮੇਰੇ ਕੋਲੋਂ ਲਵਾ ਕੇ ਲੈ ਜਾਂਦੀ ਸੀ ਕੱਪੜਾ ਤੇ ਮੇਰੀ ਕੋਟਨ ਚੁੰਨੀ ਉਹ ਤੇ ਉਹਦੀ ਲਿੱਤੀ ਹੋਈ ਉਹਦੇ ਨਾਲ ਦੀ ਚੁੰਨੀਆਂ ਹੁਣ ਮਾਰਕੀਟ ਚ ਪਈਆਂ ਹੁੰਦੀਆਂ ਨਾ ਮੇਰੇ ਦਿਲ ਨੂੰ ਖਿੱਚ ਪੈਂਦੀ ਹੈ ਮੇਰੀ ਸਿਸਟਰ ਦਾ ਚੁੰਨੀ ਲਿੱਤੀ ਸੀ ਇਹ ਵਾਲੀ। ਤੇ ਜਦੋਂ ਉੱਥੇ ਉਹ ਉਹਨਾਂ ਨੇ ਕਹਿ ਤਾ ਉਹ ਕਹਿੰਦੇ ਜਵਾਬ ਦੇਤਾ ਮੈਂ ਕਿਹਾ ਇੱਕ ਬੁਖਾਰ ਵਾਲੇ ਮਰੀਜ਼ ਨੂੰ ਜਵਾਬ ਦੇਈ ਜਾਂਦੇ ਯਾਰ ਕੀ ਚੱਕਰ ਆ ਉੱਥੇ ਡਾਕ ਟਰਾਂ ਨਾਲ ਸਲਾਹ ਕੀਤੀ ਮੈਂ ਸਾਰੀਆਂ ਰਿਪੋਰਟਾਂ ਮੰਗਾਈਆਂ। ਤੇ ਮੈਂ ਚਲੀ ਗਈ ਸ ਹਫ਼ਤਾ ਪਹਿਲਾਂ ਹਸਬੈਂਡ ਕਹਿੰਦਾ ਨਹੀਂ ਜਾਣਾ ਬਿਮਾਰ ਮੈ ਕਿਹਾ ਮੈਂ ਜਾਊਗੀ। ਮੈਂ ਜਾਊਗੀ ਰੋਕ ਮੈਨੂੰ ਰੋਕ ਕੇ ਦਿਖਾਓ ਤੁਸੀਂ। ਹੈਂ ਚਲੋ ਜੀ ਮੈਂ ਚਲੀ ਗਈ ਮੈਂ ਵੀ ਇੰਨੀ ਪਸਲ ਇੰਨੀ ਬਿਮਾਰ ਉਹ ਚਲੀ ਗਈ। ਉੱਥੇ ਪਈ ਮੈਂ ਕਹਦੀ ਹਾਂ ਇੱਥੇ ਕਿਵੇ ਪਾਇਆ ਤੈਨੂੰ ਬਰਾਂਡੇ ਚ ਕਹਿੰਦੀ ਨਹੀਂ ਮੈਨੂੰ ਗਰਮੀ ਲੱਗਦੀ ਆ। ਮੈਂ ਤਾਂ ਪਈ ਆ ਮੈਂ ਉਤੇ ਮੈਨੂੰ ਕਿਹਾ ਤੈਨੂੰ ਕੀ ਹੋਇਆ ਪਿਆ ਕਹਿੰਦੀ ਮੇਰੀ ਭੈਣ ਬੀਮਾਰ ਆ ਮੇਰੀ ਭੈਣ ਮੇਰਾ ਫਿਰ ਵੀ ਪਤਾ ਲੈਣ ਆਈ ਆ ਉਹ ਕਹਿੰਦੀ। ਇਹ ਤੇ ਮੈਂ ਕਿਹਾ ਚਲ ਕੋਈ ਨ ਅੰਦਰ ਚੱਲ ਮੈਂ ਤੇਲ-ਤੁਲ ਲਗਾਇਆ ਦੀਦੀ ਸਿਰ ਤੇ, ਉਹਦੇ ਤੇਲ ਲਾਇਆ ਮਾਲਸ਼ ਕੀਤੀ ਆਪਾ ਕਹਿੰਦੇ ਨੇ ਨਾ ਸ਼ੱਕ ਬੰਦਾ ਹੁੰਦਾ ਆਪਾਂ ਨੂੰ ਹੈਨਾ ਤੇ ਮੈਂ ਵਾਲ ਤੇਲ ਲਗਾਇਆ ਮੈਂ ਕਿਹਾ ਜਦੋਂ ਵਾਲ ਝਟਦੇ ਹੁੰਦੇ ਹੈਨਾ। ਸ਼ਾਇਦ ਨਾ ਵੇਖਾ ਦੀਦੀ ਇੱਕ ਵੀ ਵਾਲ ਨਹੀਂ ਚੜਿਆ ਹੁੰਦੇ ਇੱਕ ਵੀ
ਅੱਛਾ।
ਸਾਰਿਆਂ ਨੂੰ ਸ਼ੱਕ ਇਹ ਆ ਵੀ ਉਹਦੇ ਹਸਬੈਂਡ ਦਾ ਚੱਕਰ ਕਿਤੇ ਹੋਰ ਸੀਗਾ। ਉਹਦੀ ਕੇਯਰ ਨਹੀਂ ਕੀਤੀ ਗੀ। ਤੇ ਲਾਸਟ ਤੇ ਪਤਾ ਕੀ ਕਹਿੰਦੇ ਮੇਰੀ ਸਿਸਟਰ ਚ ਐਂਡ ਤੇ ਮੇਰੀ ਉੱਥੇ ਮੈਂ ਰਾਤ ਰਹੀ। ਉਹੀ ਲੈ ਕੇ ਗਏ ਉਹਦਾ ਉਹ ਕਰਵਾਉਣਾ ਸੀਗਾ ਕਹਿੰਦੇ ਹੁੰਦੇ ਨਾ ਉਹ ਕੀ ਕਰਉਂਦੇ ਹੁੰਦੇ ਏ? ਰੀੜ ਦੀ ਹੱਡੀ ਦਾ ਕਿਹੜਾ ਨਹੀਂ ਰੀੜ ਦੀ ਹੱਡੀ, ਬੋਨ ਮੇਰੋ
ਅੱਛਾ।
ਬੋਨ ਮੈਰੋ ਉਹ ਡਰਤੀ ਬੇਜਦੀ ਸੀ। ਮੇਰਾ ਬੋਣ ਦੀਦੀ ਉਹ ਕੀ ਹੁੰਦਾ ਪਤਾ ਤਾਂ ਮੈਨੂੰ ਵੀ ਨੀ ਸੀ। ਮੈਂ ਇਸ ਚੀਜ਼ਾਂ ਤੇ ਬਹੁਤ ਡਰਦੀ ਹਾਂ ਦੀਦੀ। ਤੇ, ਮੈਂ ਕਿਆ ਕੈੰਦੀ ਮੇਰੇ ਨਾਲ ਚੱਲ, ਮੈਂ ਕਿਆ ਚੱਲ, ਮੈਂ ਇੱਥੋਂ ਫੋਨ ਕਰ ਤਾਂ, ਸਿਸ ਛੋਟੀ ਏਥੇ ਆ ਗਈ ਘਰੇ, ਸਾਡੇ ਬੱਚੇਆਂ ਕੋਲੇ ਆ ਗਈ। ਹਸਬੈਂਡ ਵੀ ਘਰੇ ਸੀ, ਕੈੰਦੇ ਤੂੰ ਬੇਫਿਕਰ ਰੈਹ ਮੈੰ ਕੋਲ ਆਂ ਇਨਾਂ ਦੇ, ਮੈੰ ਕਿਆ ਚਲ ਠੀਕ ਆ।
ਹਾਂ,
ਤੇ, ਮੈਂ ਓਥੇ ਚਲੀ ਗਈ, ਉਦਾ, ਓਦਾ ਬੋਨ ਮੈਰੋ ਹੋਏਆ, ਹਸਮੈਂਡ ਓਦਾ ਨਾ ਦੀਦੀ। ਉੱਥੇ, ਡਰਿੰਕ ਕਰਦਾ ਫਿਰੇ ਬਾਰ। ਨਨਾਣ ਓਦੀ ਪੀਜ਼ੇ ਬਰਗਰ ਖਾਂਦੀ ਫਿਰੇ, ਹਾਂ ਮਤਬ ਪਿੰਡ ਦੇ ਮੁੰਡੇ ਆਏ ਸੀਗੇ, ਕੋਈ ਵੀ ਨੀ, ਜਦੋਂ ਬੋਨ ਮੇਰੂ ਹੋਇਆ ਨਾ ਉਂਦਾ। ਕੋਈ ਦੀਦੀ ਮੈਂ ਬਮਾਰ ਆਂ। ਮੈਂ ਵੀ, ਫਿਰ ਕੀ ਕੀਤਾ, ਮੈਂ ਅ ਸੈਕਟਰ ਚੁੱਕਿਆ। ਮੈਂ ਓਨੂੰ ਨਾ ਤੁਸੀਂ ਮੰਨਣਾ ਨੀ, ਮੈਂ ਕਿਆ, ਥੋੜਾ ਜੇਆ ਪੁੱਤ ਹਲਕਾ ਹੋ ਮਾੜਾ ਜੇਆ, ਪੈਰ ਰੱਖ ਲੈ ਇੱਕ ਓਦੇ ਜੇਹੜੀ ਹੁੰਦੀ ਐ ਬਣੀ ਹੁੰਦੀ ਨੀਚੇ, ਪੈਰ ਰੱਖਣ ਵਾਲੀ ਤੇ ਇੱਕ ਪੈਰ ਰਖ ਲਵਾਂ, ਚੁੱਕ ਕੇ ਪਾਤੀ ਓਹ। ਚੁੱਕ ਕੇ ਪਾ ਕੇ, ਓਨੂੰ ਮੈਂ ਹਵਾ ਝੱਲਦੀ ਰਈ, ਕਿਉਂਕਿ ਜਿੱਥੇ ਓ ਹੁੰਦਾ ਨਾ ਔ ਮੇਰੋ, ਓ ਕਾਫੀ, ਬੀ, ਪੀ -ਜੀ -ਆਈ ਚ ਨਾ, ਕਾਫੀ ਦੂਰ ਉਪਰ ਜਾ ਕੇ ਆ। ਸਾਈਡ ਤੇ ਪੱਖੇ ਲੱਗੇ ਆ, ਕੋਈ ਹੋਰ ਨੀ ਏਸੀ ਦਾ ਹੈਗਾ।
ਹਾਂ।
ਤੇ ਫੇਰ ਕਹਿੰਦੀ ਮੈ ਵਾਸ਼ਰੂਮ ਜਾਣਾ ਮੈਂ ਕਿਆ ਕੋਈ ਨਾ ਮੈਂ ਕਿਆ ਜਦੋਂ ਆ ਗਏ ਨਾ ਕਾਫੀ ਟਾਈਮ ਹੱਸਦੇ ਆਉਣ ਉੱਚੀ- ਉੱਚੀ। ਉਧਰੋਂ, ਹਸਬੈਂਡ ਡਰਿੰਕ ਦੀ ਸਮੈਲ ਆਈ ਜਾਵੇ, ਮੈਂ ਕਿਆ ਤੈਨੂੰ ਸ਼ਰਮ ਨੀ ਆਂਦੀ, ਮੈਂ ਕਿਆ ਤੈਨੂੰ ਚਾਅ ਚੜਿਆ ਹੋਇਆ ਵਾ।
ਹਾਂ।
ਸਿਸਟਰ ਦੀ, ਕਦਰ ਨੀ ਕੀਤੀ ਦੀਦੀ ਓਨੇ।
ਅੱਛਾ।
ਬਸ ਇੱਕ ਹਫ਼ਤਾ ਲੰਘੇਆ ਮੈਂ ਆ ਗੀ। ਕੈੰਦੇ ਬਾਪ ਪਤਾ ਨ੍ਹੀ ਕੇਹੜੇ ਬਾਬੇ ਦੇ ਜਾਣਾ, ਸਾਡੇ ਮਨ ਮੰਨਦੇ ਆ, ਮੈਂ ਕਿਆ ਚੱਲੋ, ਚਲੀ ਗਈ ਮੈਂ। ਕੈੰਦੀ ਮੈਨੂੰ ਪਤਾ ਤੂੰ ਮੰਨਦੀ ਨੀ ਗੀ, ਤੂੰ ਮੱਥਾ ਟੇਕ ਲੈ ਤੇਰੇ ਮੁੰਡਾ ਹੋਜੂ ਉੱਥੇ। ਮੈਂ ਕਿਆ ਕੋਈ ਨਾ, ਮੈਂ ਉੱਤੋਂ ਜੇ ਮੱਥਾ ਟੇਕਿਆ। ਮੈੰ ਕਿਆ ਚਲ, ਜਿਵੇਂ ਕਈ ਜਾਂਦੇ ਆ, ਠੀਕ ਆ ਹੈਨਾ, ਤੇ ਉੱਥੇ ਬੈਠੀ ਰਈ ਮੈੰ ਕਿਆ, ਤੇਰੇ ਤੋੰ ਬੈਠਿਆ ਜਾਂਦਾ। ਮੈਂ ਆਵ ਦੇ ਢੋ ਲਗਾ ਲਈ ਓਨੂੰ। ਬਸ, ਓਧਣ ਮੈਂ ਆ ਗਈ ਆਂ, ਆ ਤੇ- ਸਿਸਟਰ ਚਲੀ ਗਈ ਐ, ਸਿਸਟਰ ਨੇ ਬਸ ਰੋਂਦੀ ਨੇ ਫੋਨ ਕੀਤਾ ਮੈਨੂੰ।
ਹਮ
ਓਥੇ ਓ ਰੋਈ ਆ, ਏਥੇ ਮੈਂ ਡਿੱਗ ਗਈ, ਕਿਉਂਕਿ ਆਪਦਾ ਨਾਲ ਦਾ ਭੈਣ, ਭਰਾ ਜਵਾਨੀ ਫੁੱਲ, ਬੱਤੀ -ਤੇਤੀ ਸਾਲ ਦੀ ਭੈਣ ਮੇਰੀ। ਮੈਂ ਓ ਦੀਦੀ ਇਹੋ ਜਿਹੀ ਪੂਰੀ ਹੋਈ ਆ। ਸਾਡਾ ਨਾ, ਮ ਮੇਰੀ ਮੰਮੀ ਮੈਂ। ਮਤਲਬ, ਪੂਰੀ ਤਰ੍ਹਾਂ ਟੁੱਟ ਚੁੱਕੇ ਐਂ।
ਹਾਂ।
ਮੰਮੀ ਕੈੰਦੀ, ਮੇਰੇ, ਮੇਰੇ ਢਿੱਡ ਦੀ ਆਂਦਰ ਸੀਗੀ, ਮੇਰੀ ਮੰਮੀ ਨੂੰ ਇੰਨੇ ਰੋਗ ਲੱਗ ਗਏ ਦੀਦੀ, ਮੈਨੂੰ ਇੰਨੇ ਰੋਗ ਲੱਗ ਲੱਗੇ ਨਾ, ਬਹੁਤ ਜਾਦਾ ਲੱਗ ਗਏ।
ਅਰੇ ਫੇਰ ਵੀ ਆਪਣਾ ਖੂਨ ਸੀ, ਆਪਣੀ ਭੈਣ ਸੀ।
ਹਾਂਜੀ, ਏਹ ਚੀਜਾਂ ਨਾ, ਓਹੀ ਸਮਝ ਸਕਦਾ ਵਾ ਜਿਦੇ ਨਾਲ।
ਤੇ, ਫਿਰ ਨਈ ਲਾਸਟੇਜ 'ਤੇ ਸੀਗੀ ਆ।
ਓਹੀ, ਓ ਤਾਂ ਓ ਕੈੰਦੇ ਪਏ ਐ। ਵੀ ਘਰਦਿਆਂ ਨੇ ਕਿਆ ਵਾ ਵੀ ਏਹ ਏ ਪ੍ਰੋਬਲਮ ਆ ਪਰ ਕੋਈ ਵੀ ਓਦੀ ਰਿਪੋਰਟ ਵਿੱਚ ਕੁਛ ਨੀ ਆਏਯਾ, ਦੀਦੀ।
ਤੇ ਫੇਰ ਜਦੋਂ ਹੈ ਈ ਨੀ ਸੀ ਫੇਰ ਕਾਦਾ ਐ।
ਮ ਨੀ ਸੀ ਦੀਦੀ। ਕੈਂਦੀ ਕੈਂਦੇ ਬਲੱਡ, ਬਲੱਡ 'ਚ ਸੀ। ਫੇਰ ਓਦਾ ਲਾਸਟ ਦੇ ਸਿਸਟਰ ਨੂੰ ਕੈਂਦੇ ਵੀ, ਮੈਂ ਪੌਂਚਨ ਨੂੰ ਕਰਦੀ ਆ ਫੋ
ਠੀਕ ਏ।